ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਕੀ ਹਾਲ ਚਾਲ ਜੇ? ਠੀਕ ੳ।
ਹਾਂਜੀ ਬਸ ਸਭ ਵਧੀਆ, ਤੁਸੀ ਸੁਨਾਓ, ਕੀ ਹਾਲ ਚਾਲ?
ਹਾਂਜੀ, ਹਾਂਜੀ ਵਧੀਆ।
ਹੋਰ ਕੀ ਕਰਦੇ?
ਬਸ ਹੁਨੇ ਥੋੜਾ ਬਾਰੋਂ ਆਏਆ ਸੀ। ਹੁਨ ਫ੍ਰੀ ਹੋਏਆ ਸੀ ਥੋੜਾ ਜਾ ਹੋਰ, ਤੁਸੀ ਦੱਸੋ ਕੀ ਕਰਦੇ?
ਚਲੋ, ਹੋਰ ਜੀ ਫਾਸਟ ਫੂਡ ਵਗੈਰਾ ਖਾਂਦੇ ੳ?
ਹਾਂਜੀ, ਫਾਸਟ ਫੂਡ ਕਦੀ-ਕਦੀ ਖਾ ਲੈਂਨੇ ਆ, ਜਿਵੇਂ ਫੰਕਸ਼ਨ ਵਗੈਰਾ ਹੋ ਗਿਆ ਕੋਈ। ਯਾ ਕਦੀ ਕਦਾਰ ਸੰਡੇ ਨੂੰ ਮੰਗਵਾ ਲੈਂਨੇ ਆ, ਸਾਰੇ ਬੈਠੇ ਹੂੰਨੇ, ਉਵੇਂ ਡੇਲੀ ਨਈ ਖਾਂਦੇ ਜਿਵੇਂ, ਕਦੀ-ਕਦੀ ਖਾ ਲੈਂਨੇ ਆ। ਡੇਲੀ ਤੇ ਜਿਵੇਂ
ਫੂਡ ਤੇ ਡੇਲੀ ਰੋਜ-ਰੋਜ ਖਾਨਾ ਵੀ ਨੀ ਚਾਈਦਾ।
ਹਾਂਜੀ।
ਕਿੰਨੀ ਬੀਮਾਰੀਆਂ ਫੈਲੀ ਦੀਆਂ ਵਾ।
ਹਾਂਜੀ-ਹਾਂਜੀ।
ਮੋਟਾਪਾ ਵਧ ਜਾਂਦਾ, ਹੋਰ ਬਸ ਹੋਰ ਨੀ, ਮੋਟਾਪਾ ਬੋਤ ਵਧ ਆ ਜਾਂਦਾ।
ਹਾਂਜੀ, ਹਾਂਜੀ ਮੈਦਾ ਹੁੰਦਾ ਏ ਨਾ। ੳਈ ਨਾ ਫੈਟ ਵਧਦਾ। ਤੇਲ ਓਇਲੀ ਹੁੰਦੇ ਨੇ ਖਾਨੇ।
ਹਾਂਜੀ, ਉਹ ਮੈਦਾ ਹੀ ਹੁੰਦਾ ਵਾ, ੳਦੇ ਨਾਲ ਛੇਤੀ ਪਚਦਾ ਨੀ, ੳ ਸਾਨੂੰ ਤੇ ੳਦੇ ਕਰਕੇ
ਹਾਂਜੀ।
ਪਾਚਨ ਕਿਰਤਾਂ ਬੋਤ ਬਹੁਤ ਜਾਦਾ ਸਾਨੂੰ ਪਾਚਨ ਕਿ ਕਿਰਆ ਸੰਬੰਧੀ ਸਮੱਸਆਵਾਂ ਹੋ ਜਾਂਦੀਆਂ ਨੇ।
ਅੱਛਾ, ਤੁਸੀ ਖਾਂਦੇ ੳ ਫਾਸਟ ਫੂਡ?
ਬੱਚੇਆਂ ਨੂੰ ਫਾਸਟ ਫੂਡ ਦਾ ਸੇਵਨ ਕਰਨਾ ਨਈ ਚਾਈਦਾ, ੳਨਾਂ ਲਈ ਤੇ ਬੋਤ ਹਾਨੀਕਾਰਕ ਹੈਗਾ।
ਹਾਂਜੀ, ਹਾਂਜੀ ਬੱਚੇਆਂ ਦਾ ਥੋੜਾ ਕਮਜੋਰ ਹੁੰਦਾ ਨਾ ਸਰੀਰ, ੳਹ ਪਚਾ ਨੀ ਪਾਂਦਾ ਫੇਰ ਏਨਾ ਜਾਦਾ।
ਹਾਂਜੀ, ਇਸ ਨਾਲ ੳਨਾ ਦੀ ਸਰੀਰਕ ਤੇ ਮਾਨਸਿਕ ਵਿਕਾਸ ਤੇ ਅਸਰ ਪੇ ਜਾਂਦਾ।
ਹਾਂਜੀ ਹਾਂਜੀ।
ਹਾਂਜੀ-ਹਾਂਜੀ, ਬਿਲਕੁਲ।
ਖਾਂਦੇ ਹੋ ਫਾਸਟ ਫੂਡ?
ਹਾਂਜੀ ਖਾ ਲਈਦਾ ਵਾ ਕਦੀ- ਕਦੀ ਪਰ ਅਸੀਂ ਰੋ ਰੋਜ਼ ਨੀ ਖਾਂ ਫਾਸਟ ਫੂਡ।
ਹਾਂਜੀ ਰੋਜ਼- ਰੋਜ਼ ਨੀ ਖਾਣਾ ਚਾਹੀਦਾ ਵੈਸੇ ਤੇ, ਕੋਈ ਵੀ ਨੀ ਖਾਂਦਾ।
ਹਾਂਜੀ ਕਈ ਜਿੱਦਾਂ ਰੋਜ਼ ਈ ਫਾਸਟ ਫੂਡ ਖਾਂਦੇ ਨਾ ਬੱਚੇ ਆ- ਅੱਜ ਕੱਲ ਦੇ ਹੋ ਗਏ ਉਹ ਮੈਗੀ ਵਗੈਰਾ ਮੰਗਦੇ ਆ ਤੇ ਉਹਨਾਂ ਨੇ ਮੈਗੀ ਤੇ ਵੈਸੇ
ਹਾਂਜੀ- ਹਾਂਜੀ ਮੈਗੀ ਨਾ- ਨਾ ਏ ਤੇ ਨੀਰਾ ਮੈਦਾ ਈ ਐ ਹਾਂਜੀ ਹਾ। ਫੇਰ ਐ ਪੱਚਦਾ ਨੀ ਨਾ। ਜੇ ਮੈਦਾ ਖਾਧਾ ਹੋਵੇ ਨਾ ਜਿਸ ਦਿਨ, ਫੇਰ ਉਸ ਦਿਨ ਥੋੜਾ ਐਕ ਸਾਈਜ਼ ਵੀ ਕਰੋ। ਹਾਂਜੀ।
ਹਾਂਜੀ- ਹਾਂਜੀ ਸਾਨੂੰ ਆਪਣੀ ਸਿਹਤ ਦਾ ਵੀ। ਧਿਆਨ ਰੱਖਣਾ ਚਾਹੀਦਾ ਘਰ ਦਾ ਤਾਜ਼ਾ ਹੀ ਭੋਜਨ ਸਾਨੂੰ ਖਾਣਾ ਚਾਹੀਦਾ ਵਾ ਜਿੱਦਾਂ ਦਾਲ ਰੋਟੀ ਹੋ ਗਈ। ਸਬਜ਼ੀ, ਦਹੀਂ, ਦੁੱਧ, ਫਲ ਫਰੂਟ ਜਾ਼ਦਾ ਖਾਣੇ ਚਾਹੀਦੇ ਆ ਜੋ ਕਿ ਅੱਜ ਕੱਲ ਦੇ ਬੱਚੇ ਖਾਂਦੇ ਨੀ ਹੈਗੇ। ਅੱ
ਨਾ- ਨਾ ਬੱਚਿਆਂ ਨੂੰ ਅੱਜ ਕੱਲ ਖਾਧਾ ਨੀ ਜਾਂਦਾ ਇੰਨਾ ਕੁ ਬੱਚਿਆਂ ਕੋਲ ਉਹ ਕਹਿੰਦੇ ਨੇ ਅਸੀਂ ਖਾਣਾ ਹੀ ਮੈਗੀ ਉਹ ਕ ਬਣਾ ਕੇ ਏ ਫਾਸਟ ਫੂਡ ਖਾਂਦੇ ਨੇ ਜਾ਼ਦਾ।
ਹਾਂਜੀ, ਹਾਂਜੀ ਤੁਹਾਨੂੰ ਪਤਾ ਫਾਸਟ ਫੂਡ ਬਣਦਾ ਵੀ ਕਿੰਨੀ ਗੰਦਗੀ ਦੇ ਵਿੱਚ ਪਤਾ ਨੀ ਉਹ ਸਬਜ਼ੀਆਂ ਨੂੰ ਚੰਗੀ ਤਰਾਂ ਧੋਂਦੇ ਹੈ ਜਾਂ ਨਹੀਂ ਧੋਂਦੇ। ਤੇ ਉਹਨਾਂ ਦਾ ਕਿੰਨਾ ਗੰਦਾ ਤੇਲ ਹੁੰਦਾ ਬਾਰ- ਬਾਰ ਉਹਦੇ ਵਿੱਚ ਫਰਾਈ ਕਰ- ਕਰ- ਕੇ ਚੀਜ਼ਾਂ ਦੇਈ ਜਾਂਦੇ ਆ।
ਇੱਕ, ਇੱਕ ਦਵਾਰੀ ਤੇਲ ਇੱਕ ਵਾਰੀ ਤੇਲ ਨੂੰ ਪਤਾ ਨੀ ਕਿੰਨੇ- ਕਿੰਨੇ ਦਿਨ ਚਲਾ ਲੈਂਦੇ ਨੇ ਉਹ।
ਹਾਂਜੀ ਕਿੰਨੇ- ਕਿੰਨੇ ਦਿਨ ਉਹੀ ਤੇਲ ਵਰਤੀ ਜਾਂਦੇ ਆ।
ਹਾਂਜੀ ਬਦਲਦੇ ਵੀ ਨੀ ਸਾਫ਼ ਸਫ਼ਾਈ ਨੀ ਕਰਦੇ ਜੇ ਖਾਣਾ ਵੀ ਐ ਫਾਸਟ ਫੂਡ ਘਾਰ ਬਣਾ ਲੋ ਥੋੜਾ ਬਹੁਤ, ਜਿਹੜਾ ਹੁੰਦਾ ਐ। ਕਦੀ- ਕਦੀ ਜੇ ਦਿਲ ਕਰ ਜੇ, ਉਹ ਵੀ ਜਾਦਾ ਨੁਕਸਾਨ ਨੀ ਕਰਦਾ ਹੁੰਦਾ ਤੇ ਵੈਸੇ ਉਹ ਵੀ ਫਾਸਟ ਫੂਡ ਈ ਮੈਦਾ ਈ ਏ ਪਰ ਜਾਦਾ ਨੁਕਸਾਨ ਨੀ ਕਰਦਾ ਉਹ ਬਾਜ਼ਾਰ ਦੇ ਮੁਕਾਬਲੇ, ਕਾਰ
ਹਾਂਜੀ ਬਿਲਕੁਲ ਜੀ ਅੱਜ ਕੱਲ ਦੀ ਤੇਜ਼ ਰਫਤਾਰ ਦੀ ਜ਼ਿੰਦਗੀ ਵਿੱਚ ਲੋਕਾਂ ਕੋਲ ਸਮਾਂ ਬੋਤ ਘੱਟ ਹੈਗਾ। ਇਸ ਕਰਕੇ ਉ ਘਰ ਦਾ ਖਾਣਾ ਬਣਾਉਣ ਦੀ ਬਜਾਏ ਬਾਹਰ ਦਾ ਫਾਸਟ ਫੂਡ ਈ ਔਡਰ ਕਰ।
ਹਾਂਜੀ, ਹਾਂਜੀ- ਹਾਂਜੀ ਉ ਤੇ ਹੈ ਅੱਜ ਕੱਲ
ਹਾਂਜੀ ਖਾਣ ਵਿੱਚ ਤੇ ਚਲੋ ਸਵਾਦ ਹੁੰਦਾ ਵਾ ਮਿਲ ਵੀ ਜਲਦੀ ਜਾਂਦਾ ਪਰ ਇਹਦੇ ਨਾਲ ਸਾਡੇ ਸਰੀਰ ਨੂੰ ਨੁਕਸਾਨ ਬੋਤ ਹੋ ਜਾਂਦੇ ਐ।
ਹਾਂਜੀ ਕੋਈ ਹੈਲਦੀ-
ਹਾਂਜੀ ਫਾਸਟ ਫੂਡ ਵਿੱਚ ਚਰਬੀ, ਨਮਕ ਤੇ ਚੀਨੀ ਏਦਾਂ ਦੀਆਂ ਚੀਜ਼ਾਂ ਬੋਤ ਜਾਦਾ ਮਾਤਰਾ ਵਿੱਚ ਹੁੰਦੀਆਂ ਵਾ, ਹਾਂਜੀ।
ਤੇ ਏ ਆ ਅੱਜ ਕੱਲ ਔਨਲਾਈਨ ਆ ਜਾਂਦਾ ਘਾਰ ਈ, ਘਰ ਬੈਠੇ- ਬੈਠੇ।
ਹਾਂਜੀ- ਹਾਂਜੀ ਅੱਜ ਕੱਲ ਔਨਲਾਈਨ ਈ ਬੱਚੇ ਘਰ ਬੈਠੇ ਮੰਗ ਔਡਰ ਕਰਕੇ ਮੰਗਵਾ ਲੈਂਦੇ ਆ।
ਹਾਂਜੀ ਬਸ ਫੇਰ ਉਹ ਵੀ ਆਲਸ ਕਰਦੇ ਨੇ ਉੱਠਣ ਦਾ ਵੀ। ਬੈਠੇ- ਬੈਠੇ ਆ ਜਾਂਦਾ ਏ ਘਾਰ ਈ।
ਹਾਂਜੀ ਖਾ ਤੇ ਲੈਂਦੇ ਆ ਚਲੋ ਪਰ ਇਹ ਇਹਦੇ ਨਾਲ ਉਹਨਾਂ ਦੇ ਸਰੀਰਿਕ ਤੇ ਮਾਨਸਿਕ ਵਿਕਾਸ ਤੇ ਬਹੋਤ ਅਸਰ ਪੈਂਦਾ ਹੈਗਾ ਵਾ।
ਹਾਂਜੀ ਹਾਂਜੀ। ਨੁਕਸਾਨ ਬੜਾ ਹੁੰਦ
ਹਾਂਜੀ। ਬੋਤ ਸਾਰੇ ਬੱਚੇ ਘਰ ਦਾ ਪੋਸ਼ਟਿਕ ਭੋਜਨ ਛੱਡ ਕੇ ਪੀਜ਼ਾ ਤੇ ਬਰਗਰ ਖਾਣਾ ਜਾਦਾ ਪਸੰਦ ਕਰਦੇ ਆ।
ਹਾਂਜੀ। ਨਾਲੇ ਅੱਜ-ਕੱਲ ਦੇ ਬੱਚੇ ਬਾਰ ਖੇਡਦੇ ਵੀ ਘੱਟ ਨੇ। ਮੋਬਾਇਲਾਂ ਚ ਲੱਗੇ ਰੈਂਦੇ ਨੇ ਫੇਰ ਓ ਪੱਚਦਾ ਵੀ ਨੀ ਇੰਨਾ ਜਾਦਾ। ਜਿਵੇਂ ਪੈਲੇ ਖੇਡਦੇ ਸੀ। ਥੋੜੀ ਐਕਸਰਸਾਈਜ਼ ਹੁੰਦੀ ਸੀ, ਓ ਪਚ ਜਾਂਦਾ ਸੀ।
ਹਾਂਜੀ। ਜੇ ਬੱਚੇ ਤੁਰਦੇ ਫਿਰਦੇ ਰੈਣ ਤੇ ਚਲੋ ਪਚ ਜਾਂਦਾ ਵਾ। ਓ ਅੱਜ-ਕੱਲ ਮੋਬਾਇਲ ਫੜ ਕੇ ਅੰਦਰ ਬੈਠੇ ਰੈਂਦੇ ਆ ਤੇ ਓਨਾਂ ਨੂੰ
ਹਾਂਜੀ। ਹੋਰ ਔਈ ਤੇ।
ਹਾਂਜੀ। ਸਾਨੂੰ ਤੇ ਅਪਣੀ ਸੇਤ ਦਾ ਵੈਸੇ ਧੇਆਨ ਰੱਖਣਾ ਚਾਈਦਾ ਵਾ। ਘਰ ਚ ਬਣੇਆ ਹੋਏਆ ਭੋਜਨ ਈ ਖਾਣਾ ਚਾਈਦਾ ਵਾ ਸਾਰੇਆਂ ਨੂੰ।
ਹਾਂਜੀ। ਅਹੀ ਤੇ ਘਰ ਦਾ ਬਨੇਆ ਭੋਜਨ ਈ ਖਾਂਨੇ ਆਂ। ਓ ਹੁੰਦਾ ਘੱਟ ਮਸਾਲੇਆਂ ਵਾਲਾ ਵਧੀਆ ਬਨਾਯਾ ਹੋਂ ਦਾ ਐ ਫ੍ਰੇਸ਼ ਓਈ ਖਾਂਨੇ ਆਂ। ਹੁਨ ਬਾਰ ਦਾ ਫਾਸਟ ਫੂਡ ਹੁੰਦਾ ਐ। ਓ ਫਰੈਸ਼ ਨੀ ਹੁੰਦਾ ਓ ਕ ਕੱਲ ਦਾ ਬਚੇਆ ਹੁੰਦਾ ਓਨੂੰ ਈ ਗਰਮ ਕਰ ਦੇਂਦੇ ਨੇ।
ਹਾਂਜੀ। ਓ ਕਈ ਵਾਰੀ ਬਚੇਆ ਹੁੰਦਾ ਕਿੰਨੇ ਕਿੰਨੇ ਦਿਨਾਂ ਦਾ ਤੇ ਓਹੀ ਬਸ ਗਰਮ ਕਰਕੇ ਫੇਰ ਫਰਾਈ ਕਰਕੇ ਦੇ ਦੇਂ। ਹਾਂਜੀ ਬਿਲਕੁਲ ਜੀ।
ਬਸ ਐਵੇਂ ਈ ਹੁੰ। ਬਜਾਰ ਦਾ ਤੇ ਜਾਦਾ ਖਾਨਾ ਈ ਨੀ ਚਾਈਦਾ ਨਾ ਫਾਸ ਫੂਡ। ਨਾਲੇ ਅੱਜ-ਕੱਲ ਤੇ ਗਲੀਆਂ ਗਲੀਆਂ ਚ ਲਗ ਗੇ ਹੁੰਦੇ ਨੇ ਫਾਸਟ ਫੂਡ ਵਾਲੇ। ਸਸਤਾ ਦੇ ਦੇਂਦੇ ਨੇ। ਸਸਤੇ ਕਰਕੇ ਸਾਰੇ ਖਾ ਲੈਂਦੇ ਨੇ।
ਦੀਆਂ ਦਾ ਫਾਸਟ ਫੂਡ ਦੀਆਂ ਹਾਂਜੀ।
ਹਾਂਜੀ। ਓ ਬਸ ਫੇਰ ਲੋਕੀ ਵੀ ਕੈਂਦੇ ਨੇ ਸਸਤਾ ਮਿਲਦਾ ਪੈ ਨਾਲੇ ਜਲਦੀ ਮਿਲ ਜੇਗਾ ਐਈ ਖਾ ਲੈਂਨੇ ਆਂ।
ਹਾਂ ਹਾਂਜੀ। ਏ ਤੇ ਜਾਦਾ ਅਗਰ ਅਸੀ ਹੱਦ ਤੋਂ ਜਾਦਾ ਈ ਖਾਈ ਜਾਈਏ ਤੇ ਏਦੇ ਨਾਲ ਸਾਡਾ ਮੋਟਾਪਾ ਹਨਾ ਸ਼ੂਗਰ, ਦਿਲ ਦੀਆਂ ਬਿਮਾਰੀਆਂ, ਹਾਈ ਬਲੱਡ ਤੇ ਪਾਚਨ ਸਬੰ ਪਾਚਨ ਸੰਬੰਧੀ ਵੀ ਸਾਨੂੰ ਕਈ ਸਮੱਸੇਆਵਾਂ ਹੋ ਜਾਂਦੀਆਂ ਨੇ।
ਹਾਂਜੀ। ਬੋਤ
ਓਦੇ ਨਾਲ ਫੇਰ ਬਾਦ ਵਿੱਚ ਜਦ ਅਸੀ ਡਾਕਟਰਾਂ ਕੋ ਜਾਂਨੇ ਓ ਫੈ ਪੈਸੇ ਦਾ ਜਾਦਾ ਫਜੂਲ ਖਰਚ ਸਗੋਂ ਹੋ ਜਾਂਦਾ। ਲੋਕੀ ਏ ਚੀਜਾਂ ਵੱਲ ਧਿਆਨ ਨੀ ਨਾ ਦੇਂਦੇ ਸੋਚਦੇ ਨੀ ਏ ਚੀਜਾਂ।
ਹਾਂਜੀ ਹਾਂਜੀ। ਕਈਆਂ ਨੂੰ ਤੇ ਜਾਦਾ ਈ ਆਦਤ ਹੋ ਜਾਂਦੀ ਐ ਨਾ ਖਾਨ ਦੀ। ਫੇਰ ਓ ਫੇਰ ਜਦੋਂ ਬਮਾਰ ਹੁੰਦੇ ਨੇ ਓਦੋਂ ਈ ਮੁੜਦੇ। ਨਾ ਗਈਦਾ।
ਹਾਂਜੀ। ਜੇੜੇ ਅੱਜ-ਕੱਲ ਦੇ ਮੁੰਡੇ ਕੁੜੀਆਂ ਓਨਾਂ ਨੂੰ ਵੀ ਬੋਤ ਜਾਦਾ ਆਦਤ ਹੁੰਦੀ। ਬਸ ਓ ਬਾਰ ਈ
ਹਾਂਜੀ, ਬੱਚੇਆਂ ਨੂੰ। ਓ ਤਾਂ ਰੋਟੀ ਖਾਂਦੇ ਹਨ ਨੀ ਬੱਚੇ ਅ ਜਿਵੇਂ ਵੱਡੇ ਹੋ ਜਾਂਦੇ ਨੇ। ਆਪ ਜਾਂਦੇ ਨੇ ਓ ਤੇ
ਹੁਣ ਖਾ ਲੇਆ ਤਾ ਵੀ ਤਾਂ ਕੋਈ ਵੱਡੀ ਗੱਲ ਨੀ। ਹੁੰਦੀ। ਪਰ ਏਦੇ ਨਾਲ ਸਾਨੂੰ ਹਾਂਜੀ। ਕੇਂਦੇ ਨਾ ਸਾਨੂੰ ਰੋਜ ਕਸਰਤ ਵੀ ਕਰਨੀ ਚਾਈਦੀ ਆ। ਪਾਣੀ ਵੀ ਵੱਧ ਵੱਧ ਪੀਣਾ ਚਾਈਦਾ ਵਾ।
ਹਾਂਜੀ ਹਾਂਜੀ।
ਤਾਂ ਕਿ ਸਾਡੀ ਸ ਸਰੀਰ ਸਾਡਾ ਸਈ ਰਵੇ।
ਹਾਂਜੀ। ਜਾਦਾ ਨੀ ਖਾਨਾ ਚਾਈਦਾ। ਜਿਵੇਂ ਐ ਹੁੰਦਾ ਵੇ ਸੋਏਆਬੀਨ ਦੀ ਸਬਜੀ ਜੋ ਹੋਗੀ ਕੋਈ ਬਨੇਆ। ਐ ਖਾ ਲੋੋ, ਐ ਥੋੜਾ ਸਈ ਰੈਂਦਾ ਐ।
ਹਾਂਜੀ।
ਹਾਂਜੀ ਪ੍ਰੋਟੀਨ ਮਿਲਦਾ ਇਹਦੇ ਨਾਲ ਘਰ ਦੀ
ਨਾ ਉਹਨਾਂ ਨੂੰ ਵੀ ਇਹ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਚਾਹੀਦੀਆਂ ਵਾ ਕਿ ਅਸੀਂ ਬਾਹਰ ਦੀਆਂ ਆਦਤਾਂ ਜਿਹੜੀਆਂ ਹੈਗੀਆਂ ਬੱਚਿਆਂ ਦੀਆਂ ਖਾਣ ਪੀਣ ਦੀਆਂ ਉਹ ਅਸੀਂ ਬੰਦ ਕਰਾਈਏ। ਉਹ ਬ ਸਕੂਲਾਂ ਦਾ ਵੀ ਫਰਜ਼ ਬਣਦਾ ਵਾ ਕਿ ਅਸੀਂ ਬੱਚਿਆਂ ਨੂੰ ਸਿਖਾਈਏ।
ਪਈ ਜਿਹੜੀ ਕੈਂਟੀਨ ਵਗੈਰਾ ਹੁੰਦੀ ਆ ਉੱਥੇ ਸਮੋਸੇ ਮਿਲਦੇ ਹੋਣਗੇ ਤੁਹਾਨੂੰ ਪੈਟੀਜ ਮਿਲਦੀ ਹੋਏਗੀ ਉਹ ਸਕੂਲ ਹੀ ਖਵਾਉਂਦਾ ਪਿਆ ਜਦ
ਚੀਨ ਵਿੱਚ ਸਮੋਸੇ, ਮੈਗੀਆਂ ਵਗੈਰਾ ਮਿਲ ਜਾਂਦੀਆਂ ਵਾ
ਹਾਂਜੀ, ਫੇਰ ਓਹੀ ਤੇ ਆ, ਸਕੂਲ ਵਾਲੇ ਜ਼ੇ ਰੋਕਣ ਸਕੂਲ ਵਾਲੇ ਰੋਕਦੇ ਨੀ ਓ ਸਗੋਂ ਆਪ ਲਗਾਇਆ ਹੁੰਦਾ ਓਨਾਂ ਨੇ ਕੈਂਟੀਨ ਵਿੱਚ ਹੁਣ ਬੱਚੇ ਸਕੂਲੋਂ ਹੀ ਸਿੱਖਦੇ ਨੇ ਹਰ ਇੱਕ ਚੀਜ਼ ਜੋ ਉਥੇ ਸਿੱ ਖਾ ਦੇਣ ਬਈ ਅਸੀਂ ਐ ਜ਼ਿਆਦਾ ਨਈ ਖਾਣਾ, ਕਦੀ- ਕਦੀ ਖਾ ਲੋ ਕੋਈ ਕਤਨੀ ਜਿਆਦਾ ਖਾਓਗੇ ਫੇਰ ਤੁਹਾਡੀ ਸਿਹਤ ਲਈ ਵਦੀਆਂ ਨਈ ਐ, ਹਾਨੀਕਾਰਕ ਐ, ਓਹ ਬ ਚੇ ਉਥੋਂ ਈ ਸਿੱਖ ਜਾਣਗੇ ਫੇਰ, ਹਾਂਜੀ
ਹਾਂਜੀ ਜੇ ਅਸੀ ਅੱਜ ਤੋਂ ਹੀ ਬੱਚਿਆਂ ਨੂੰ ਚੰਗੀਆਂ ਆਦਤਾਂ ਪਾਵਾਂਗੇ ਤਾਂ ਈ ਓ ਆਪਣੇ ਭਵਿੱਖ ਵਿੱਚ ਬਿਮਾਰੀਆਂ ਤੋਂ ਬਚ ਸਕਦੇ ਅਗਰ ਅਸੀ ਨਈ ਬੱਚਿਆਂ ਨੂੰ ਰੋਕਾਂਗੇ ਤੇ ਫਿਰ ਬੱਚਿਆਂ ਦੀ ਹੌਲੀ- ਹੌਲੀ ਉਹੀ ਚੀਜ਼ ਆਦਤ ਬਣ ਜਾਂਦੀ
ਹਾਂਜੀ-ਹਾਂਜੀ ਫੇਰ ਓਨਾਂ ਨੂੰ ਆਦਤ ਲੱਗ ਜਾਂਦੀ ਐ ਬੱਚਿਆਂ ਨੂੰ
ਫਿਰ ਜਿੱਦ ਕਰਦੇ ਨੇ ਓ ਖਾਣ ਲਈ
ਹਾਂ ਹਾਂਜੀ।
ਹਾਂਜੀ- ਹਾਂਜੀ।
ਫਾਸਟ ਫੂਡ ਜਿਹੜਾ ਹੈਗਾ ਓ ਸਵਾਦ ਤੇ ਦਿੰਦਾ ਸਰੀਰ ਨੂੰ ਪਰ ਇਹਦੇ ਨਾਲ ਚੰਗੀ ਸਿਹਤ ਨਈ ਮਿਲਦੀ।
ਨਾ- ਨਾ
ਚੰਗੀ ਸਿਹਤ ਜਿਹੜੀ ਹੈਗੀ ਉਹੀ ਸਾਡੀ ਅਸਲੀ ਦੌਲਤ ਹੈਗੀ ਐ ਇਸ ਕਰਕੇ ਸਾਨੂੰ ਪੌਸ਼ਟਿਕ ਤੇ ਸੰਤੁਲਨ ਭੋਜਨ ਦੀ, ਭੋਜਨ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ। ਦਾ
ਹਾਂਜੀ ਓ ਤਾਂ ਹੈ ਸਾਨੂੰ, ਅ ਫਾਸਟ ਫੂਡ ਘੱਟ ਖਾਣਾ ਚਾਹੀਦਾ ਕਦੀ- ਕਦੀ ਹੈਲੋ, ਓਨੀ ਨੁਕਸਾਨ ਦਿੰਦਾ, ਤੇ ਰੋਜ਼ ਸਾਨੂੰ ਘਰ ਦਾ ਪੋਸ਼ਟਿਕ ਭੋਜਨ ਹੀ ਖਾਣਾ ਚਾਈਦ, ਜੇੜਾ ਘਰ ਬਣਦਾ ਵੇ
ਹਾਂਜੀ ਬਿਲਕੁਲ ਜੀ।
ਦਾਲ ਫੁਲਕਾ ਜਿਵੇਂ ਬਣਦਾ ਓਹੀ ਖਾਣਾ ਚਾਇਦਾ, ਬਾਜ਼ਾਰ ਵਾਲੇ ਪਾਣੀ ਉਸ ਕਰਦੇ ਨੇ ਓ ਵੀ ਗੰਦਾ ਹੁੰਦਾ ਏ, ਕਦੀ ਦੇਖਿਆ ਹੋਏ ਤੁਸੀ
ਹਾਂਜੀ ਜਿਦਾ ਨਾ ਕੋਲਡ ਡਰਿੰਕ ਵਗੈਰਾ ਵੀ ਅੱਜ ਕੱਲ -ਬੱਚੇ ਪੀਂਦੇ ਆ ਤੇ ਓਦੇ ਨਾਲ ਵੀ ਬੱਚਿਆਂ ਨੂੰ ਕਿੰਨਾ ਨੁਕਸਾਨ ਹੋ ਹੂਦਾ ਵਾ, ਤੇ ਓਦੇ ਨਾਲ ਜਿੱਦਾਂ ਸ਼ੂਗਰ ਦੀਆਂ ਬਮਾਰੀਆਂ ਹੋ ਜਾਂਦੀਆਂ ਅੱਗੇ ਜਾ ਕੇ ਹਾਂਜੀ-ਹਾਂਜੀ ਇਹ ਆਦਤ ਬੋਤ ਮਾੜੀ ਹੈਗੀ ਐ।
ਬ ਇਹ ਕੋਲਡ ਡਰਿੰਕ ਵੀ ਨੁਕਸਾਨ ਈ ਦਿੰਦੀ ਅੰਦਰ ਸ਼ਰੀਰ ਨੂੰ ਬਸ ਜ਼ਿਆਦਾ ਨਈ ਪੀਣੀ ਚਾਇ ਦੀ, ਅਸੀ ਤਾਂ ਘਟ ਈ ਪੀਂਨੇ ਆ, ਜ਼ਿਆਦਾਤਰ ਠੰਡਾ ਪਾਣੀ ਪੀ ਲੈਂਦੇ ਆ ਗਰ ਰਮੀ ਜ਼ਿਆਦਾ ਹੋਏ, ਤੇ ਬਸ ਜ਼ਿਆਦਾ ਨੀ
ਹਾਂਜੀ-ਹਾਂਜੀ ਸਾਨੂੰ ਸੇਹਤ ਦਾ ਧਿਆਨ ਰੱਖਣਾ ਚਾਇਦਾ ਵਾ ਘਰ ਦਾ ਈ ਤਾਜਾ ਖਾਣਾ ਲੱਸੀ ਬੱਚੇਆਂ ਨੂੰ ਪੀਣ ਨੂੰ ਕਹਿੰਦੇ ਆ ਤੇ ਓ ਪੀਂਦੇ ਹੈਗੇ ਓ ਨੂੰ ਲੱਸੀ ਵਗੈਰਾ ਪੀਣੀ ਚਾਇਦੀ ਐ ਇਹ ਨਈ ਕਿ ਰਸਣਾ ਈ ਪੀ ਜਾਈ
ਹਾਂਜੀ ਦੁੱਧ ਈ ਬਣੀਆਂ ਚੀਜ਼ਾਂ
ਬੱਚੇ ਇਸ ਚੀਜ਼ ਨੂੰ ਸਮਝਦੇ ਨੀ ਹੈਗੇ ਹਾਂਜੀ, ਕਿਓਕਿ ਘਰ ਦੀਆਂ ਚੀਜ਼ਾਂ ਖਾਣ ਸਾਡੇ ਸਰੀਰ ਨੂੰ ਤਾਕਤ ਮਿਲਦੀ ਐ ਨਾ
ਹਾਂਜੀ-ਹਾਂਜੀ ਓ ਤੇ ਹੈ, ਪਰ ਜੋ ਚੀਜ਼ਾਂ ਸਹੀ ਐ ਓ ਨਈ ਖਾਂਦੇ ਬੱਚੇ ਫਾਸਟ ਫੂਡ ਖਾਂਦੇ ਨੇ ਬੜੇ ਚਾਅ ਨਾਲ ਚਲੋ ਠੀਕ ਐ ਮੈਂ
ਹਾਂਜੀ ਚਲੋ ਠੀਕ ਆ ਜੀ ਸਸਿਰੀ ਕਾਲ ਜੀ ਧੰਨਵਾਦ ਧੰਨਵਾਦ ਤੁਹਾਡਾ, ਠੀਕ ਆ ਜੀ ਧੰਨਵਾਦ